ਜੀ ਸ਼ ਸ਼੍ਰੀ ਕਾਲ ਜੀ।
ਸ਼ ਸ਼੍ਰੀ ਕਾਲ ਜੀ।
ਹੋਰ ਕੀ ਹਾਲ ਚਾਲ?
ਵਧੀਆ-ਵਧੀਆ ਤੁਸੀਂ ਸੁਣਾਵੋ?
ਹੋਰ ਕੀ ਕਰਦੇ?
ਬਸ ਵੇਲੇ ਹੋਏ ਸੀਗੇ। ਕੰਮ ਕੁੰਮ ਕਰਕੇ, ਰਸੋਈ-ਕਿਚਨ ਸਾਫ਼ ਕਰਕੇ, ਬਰਤਨ ਵਗੈਰਾ ਸੋਣ ਦੇ ਦੁੱਧ ਵਗੈਰਾ ਗਰਮ ਕਰਦੀ ਪਈ ਸੀਗੀ। ਤੁਹਾਡੇ ਕੋ ਫ਼ੋਨ ਆ ਗਿਆ। ਖਾਣਾ ਬਣਾ ਕੇ, ਖਾ ਕੇ ਦੁੱਧ ਦੀ ਤਿਆਰੀ ਕਰਦੇ ਸੀਗੇ ਹੁਣ।
ਅੱਛਾ!
ਹੂੰ।
ਹੋਰ, ਕੀ ਬਣਾਇਆ ਅੱਜ ਖਾਣੇ 'ਚ ਤੁਸੀਂ?
ਖਾਣੇ 'ਚ ਸਾਡੇ ਰਾਤ ਨੂੰ ਦਾਲ ਈ ਬਣਦੀ ਐ। ਅੱਜੇ ਮੂੰਗੀ ਸਾਬਤ ਬਣਾਈ ਸੀਗੀ, ਮੂੰਗੀ
ਸਾਡੇ ਬਣੇ ਸੀ, ਕੋਫਤੇ ਬਣਾਏ ਸੀ ਅਸੀਂ
ਅੱਛਾ!
ਰੋਟੀ ਸੀ
ਹੂੰ।
ਤੇ ਨਾਲ ਸੁੱਕੇ ਆਲੂ।
ਸੁੱਕੇ ਆਲੂ ਵਾ ਜੀ ਵਾ।
ਕੋਫਤੇ, ਸੁੱਕੇ ਆਲੂ ਨਾਲ ਰੋਟੀ।
ਹੂੰ-ਹੂੰ ਵਧੀਆ ਦੋ ਸਬਜ਼ੀਆਂ ਹੋ ਗਈਆਂ ਹਾਂ-ਹਾਂ।
ਮੈਂ, ਮੈਂ ਕੈ ਰੀਆ ਅਸੀਂ ਕੋਫਤੇ ਬਣਾਏ ਸੀ, ਸੁੱਕੇ ਆਲੂ ਬਣਾਏ ਸੀ ਨਾਲ।
ਅੱਛਾ-ਅੱਛਾ।
ਹਾਂਜੀ।
ਚਲੋ ਵਧੀਆ ਦੋ ਸਬਜ਼ੀਆਂ ਹੋ ਗਈ ਆ, ਸਵਾਦ ਨਾਲ ਰੋਟੀ ਖਾ ਓ ਗੀ। ਤੁਹਾਡੇ ਅ ਰਾਤ ਨੂੰ ਸਬਜ਼ੀ ਖਾਂਦੇ ਨੀ। ਸਾਡੇ ਦੁਪੈਰ ਨੂੰ ਈ ਬਣਦੀ ਐ ਸਬਜ਼ੀ। ਜੇੜੇ ਜੋਬ ਵਗੈਰਾ ਕਰਦੇ ਆ, ਕੰਮ ਜਾਂਦੇ ਆ ਓ ਫਿਰ ਰਾਤ ਨੂੰ ਬਣਾਂਦੇ ਆ ਤੁਹਾ ਡੇ ਹੁਣ, ਹਾਂ ਜੋਬ
ਅੱਛਾ-ਅੱਛਾ, ਹੈਂ ਜੀ।
ਤੁਸੀਂ ਮੈਂ ਕੇਹਾ ਜੋਬ ਕਰਦੇ ਹੋਣੇ ਐ?
ਹਾਂਜੀ-ਹਾਂਜੀ ਮੈਂ ਟੀਚਿੰਗ ਦੀ ਜੋਬ ਕਰਦੀ ਆ ਜੀ।
ਹੂੰ ਤਾਂ ਈ ਫੇਰ ਰਾਤ ਨੂੰ ਸਬਜ਼ੀ ਬਣਦੀ ਏ ਜੇੜੇ ਜੋਬ ਕਰਦੇ ਓ ਸਬਜ਼ੀ ਰਾਤ ਨੂੰ ਈ ਬਣਾਂਦੇ ਐ।
ਹਾਂਜੀ-ਹਾਂਜੀ ਕਿਉਂਕਿ ਐਸਾ ਹੁੰਦਾ ਨਾ ਰਾਤ ਨੂੰ ਸਬਜ਼ੀ ਬਣਾਉਣ ਦੇ ਬੈਨੀਫਿਟ ਐ ਕਿ ਸਵੇਰੇ ਆਪਾਂ ਉਨੂੰ ਪੈਕ ਕਰਕੇ ਨਾਲ ਅਗਰ ਲੈ ਜਾਨਾ ਚਾਈਏ ਤਾਂ ਲੈ ਜਾ ਵੀ ਸਕ ਸਕਦੇ ਆ, ਅਗਰ ਆਪਾਂ ਨਾ ਵੀ ਲੱੱਗ ਜਾਈਏ ਸਾਡੇ ਜੇੜੇ ਹਸਬੈਂਡ ਨੇ ਓਨਾਂ ਦਾ ਨਾਸ਼ਤਾ ਵਗੈਰਾ ਮਤਲਬ ਹੋ ਜਾਏ ਉਸ ਨਾਲ
ਹੂੰ।
ਪਿੱਛੋਂ ਆਪਣੇ ਆਪ ਬੰਦਾ, ਕਰ ਮਤਲਬ ਕਰਕੇ ਖਾ ਲੈਂਦੇ ਨੇ ਮਤਲਬ ਸਬ, ਪਾ ਕੇ ਖਾ ਲੈਂਦੇ ਨੇ।
ਹੂੰ-ਹੂੰ। ਵਧੀਆ ਦੋਨੋਂ, ਰਾਤ ਦੀ ਰੋਟੀ ਵੀ ਹੋ ਜਾਂਦੀ ਏ ਸਵੇਰ ਦਾ ਨਾਸ਼ਤਾ ਵੀ ਹੋ ਜਾਂਦਾ।
ਹਾਂਜੀ-ਹਾਂਜੀ, ਤੇ ਸਬਜ਼ੀ ਬੱਚੇ ਸਕੂਲ ਜਾਂਦੇ ਨੇ ਓਵੀ ਗ ਕਈ ਵਾਰ ਗਰਮ ਕਰਕੇ ਲੈ ਜਾਂਦੇ ਨੇ, ਪਰ ਬੱਚੇ ਸਾਡੇ ਐਸੇ ਕੈਂਦੇ ਕਿ ਅਸੀਂ ਓਨਾਂ ਨੂੰ ਰਾਤ ਦੀ ਸਬਜ਼ੀ ਨਈ ਦਿੰਦੇ। ਕਈ ਵਾਰ ਸੁੱਕੇ ਆਲੂ ਸਵੇਰੇ-ਸਵੇਰੇ ਤੜਕੇ ਦਿੱਤੇ, ਕੋਈ ਹੋਰ ਚੀਜ਼ ਐਸੀ ਬਣਾ ਜੰ ਜਲਦੀ ਸਵੇਰੇ ਬਣ ਜਾਂਦੀ ਏ।
ਹਾਂ।
ਓ ਦਿੱਤੀ ਕਿਉਂਕਿ ਨਾ ਰਾਤ ਵਾਲੀ ਸਬਜ਼ੀ ਜੇੜੀ ਓ ਦੋਪੈਰੇ ਖ਼ਰਾਬ ਹੋ ਜਾਂਦੀ ਆ।
ਖ਼ਰਾਬ ਹੋ ਜਾਂਦੀ ਏ, ਗਰਮੀ ਚ ਖ਼ਰਾਬ ਹੋ ਜਾਂਦੀ ਏ।
ਕਿੰਨਾ ਵੀ ਗਰਮ ਕਰ ਲੋ।
ਹਾਂ, ਇੱਦਾਂ ਹੋ ਸਕਦਾ ਜਿੱਦਾਂ ਹੁਣ ਰਾਤ ਤੁਸੀਂ ਬਣਾਈ ਏ ਨਾ ਓਨੂੰ ਫਰਿੱਜਰ ਚ ਰੱਖ ਦੋ, ਤੇ ਸਵੇਰੇ ਗਰਮ ਨਾ ਕਰੋ ਏਦਾਂ ਈ ਟਿਫਨ ਚ ਪਾ ਦੋ।
ਪਰ ਓ ਨਾ ਫੇਰ ਬੀ, ਫੇਰ ਬੀ ਖਰਾਬ ਹੋ ਜਾਂਦੀ ਓ
ਹੂੰ, ਗਰਮੀ ਜਾਦਾ ਏ ਨਾ ਗਰਮੀ ਕਰਕੇ
ਹੂੰ, ਗਰਮੀ ਜਾਦਾ, ਦੇਖੋ ਹੁਣ ਹਸਬੈਂਡ ਹੋਰ ਨੇ ਓ ਤੇ ਸਵੇਰੇ ਨਾਸ਼ਤਾ ਕਰੇਗੇ ਔਰ ਚਲੇ ਜਾਣਗੇ ਕੋਈ ਨੀ ਬੱਚਿਆਂ ਨੇ ਤਾਂ ਦੁਪੈ ਦੁਪੈਰ ਨੂੰ ਖਾਣਾ ਨਾ ਸਕੂਲ 'ਚ
ਹਾਂ। ਬੱਚਿਆਂ ਨੇ ਦੁਪੈਰ ਨੂੰ ਖਾਣਾ ਠੀਕ ਐ ਓ ਤੇ ਓਨੀ ਦੇਰ ਤੱਕ ਖ਼ਰਾਬ ਹੋਈ ਜਾਂਦੀ ਐ।
ਸਾਡੇ ਟੈਮ ਤੇ ਅਸੀਂ ਏਦਾਂ ਇ ਕਰੀ ਦਾ ਸੀਗਾ ਸਬਜ਼ੀ ਦੁਪ ਜੇੜੀ ਬਣਾਣੀ ਦੁਪੈਰ ਨੂੰ ਕੱਢ ਕੇ ਪੈਲਾਂ ਫਰਿਜ਼ਰ 'ਚ ਰੱਖ ਦੇਣੀ, ਤੇ ਜੇੜੀ ਬ ਬੱਚੇਆਂ ਨੂੰ ਦੇਣੀ ਐ, ਓ ਫਿਰ ਐਦਾਂ ਅਸ ਫਰੀਜ਼ਰ ਚੋਂ ਕੱਢ ਕੇ ਏਦਾਂ ਈ ਟਿਫਨ ਚ ਪਾ ਦਿੰਦੇ ਸੀ ਖ਼ਰਾਬ ਨੀ ਹੁੰਦੇ ਸੀ ਫਿਰ ਬੱਚਿਆਂ ਦੇ ਗਿਆਰਾਂ-ਗਿਆਰਾਂ ਵਜੇ ਤੱਕ ਹੱਦ ਬਾਰਾਂ ਵਜੇ ਤੱਕ ਹਾਫ ਡੇ ਹੋ ਈ ਜਾਂਦਾ।
ਹਾਂਜੀ।
ਓ ਟੈਮ ਫੇਰ ਬੱਚੇ ਖਾ ਲੈਂਦੇ ਸੀ ਨੋਰਮਲ ਹੋ ਜਾਂਦੀ ਸੀ ਖਾਣ ਦੇ ਲਾਇਕ
ਤੇ ਕਈ ਤਾਂ ਐਸੇ ਹੁੰਦੇ ਨੇ ਰਾਤੀ ਸਬਜ਼ੀ ਆਪਣਾ ਕੱਟ ਕੇ ਰੱਖ ਲਓ, ਸਵੇਰੇ ਓਨੂੰ ਫਰਾ ਏਦਾ ਕਰੋ ਤੜਕਾ ਲਗਾਓ ਆਪਣਾ ਲੈ ਜਾਓ, ਰਾਤ ਨੂੰ ਸਬਜ਼ੀ ਕੱਟ ਕੇ ਰੱਖਣ ਦੇ ਵੀ ਬੜੇ ਫੈਦੇ ਨੇ ਕਿਉੰਕਿ ਸਵੇਰੇ ਕੱਟਣ ਦਾ ਏਕ ਤੇ ਟਾਇਮ ਬਚ ਜਾਂਦਾ ਆ। ਹੁਣ ਆਪਾਂ ਵੀ ਜਿੱਦਾਂ ਕਿ ਜੋਬ ਕਰਦੇ ਆ ਟੀਚਿੰਗ ਦੀ ਤੇ ਸਵੇਰੇ ਸ ਸੱਤ ਸਵਾ ਸੱਤ ਦਾ ਸਕੂਲ, ਸੱਤਵੀਂ ਵੀ ਦਾ ਤੇ ਅਸੀਂ ਸੱਤ ਦੱਸ ਤੇ ਨਿਕਲਣਾ ਹੁੰਦਾ ਓਸ ਤੋਂ ਪੈਲਾਂ ਆਪਾਂ ਸਬਜ਼ੀ ਵਗੈਰਾ ਜੇੜੀ ਰਾਤ ਦੀ ਕੱਟੀ ਹੁੰਦੀ ਏ ਓਨੂੰ ਸਵੇਰੇ ਫਰਾਈ-ਫਰਾਈ ਕਰ ਲੈਂਣੇ ਆ।
ਹੂੰ। ਵਧੀਆ
ਫੇਰ ਬੱਚੀ ਰੈਂਦੀ ਸਬਜ਼ੀ ਸਾਡੀ
ਫੇਰ ਜੋਬ ਕਰਨੀ ਐ ਤੇ ਫੇਰ ਆਪਣੀ ਸਹੂਲੀਅਤ ਦੇ ਸਾਬ ਨਾਲ ਫੇਰ ਕੰਮ ਸਾਰੇ ਕਰਨੇ ਪੈਂਦੇ ਆ ਪੈਲਾਂ ਈ।
ਹਾਂਜੀ-ਹਾਂਜੀ ਤੇ ਮ ਮੈਂਦੇ ਜੋਬ ਵਿੱ ਜੋ ਟੀਚਿੰਗ ਦੀ ਜੋਬ ਜੇੜੀ ਸੀ ਓ ਬੋਤ ਬੈਸਟ ਲੱਗੀ। ਕਿਓਂਕਿ ਟੀਚਿੰਗ ਦੀ ਜੋਬ ਨਾਲ ਐ ਹੁੰਦਾ ਕੇ ਬੱ ਬੰਦਾ ਟਾਈਮ ਸਿਰ ਆਪਨੇ ਘਰ ਆ ਜਾਂਦੈ। ਬੱਚੇਆਂ ਨੂੰ ਵੀ ਦੇਖ ਲੈਂਦਾ ਔਰ ਆਪਨੇ ਘਰ ਦੇ ਸੌ ਕੰਮ ਕਰ ਲੈਂਦਾ ਏ। ਔਰ ਵੈਸੇ ਤਾਂ ਬੈਂਕਿੰਗ ਦੀ ਜੋਬ ਵੀ ਮਿਲੀ ਸੀ ਬੈਂਕਿੰਗ ਦੀ ਜੋਬ ਵੀ ਵਿੱਚ ਐਸਾ ਸੀ ਕੇ ਕੁਛ ਨੀ ਕਰਨਾ ਸੀ ਓਦੇ ਵਿੱਚ ਅਸੀਂ। ਕੋਲਿੰਗ ਕਰਨੀ ਸੀ ਜਿੱਦਾਂ ਕੇ ਜੋ ਲੋਕ ਲੋਨ ਲੈ ਜਾਂਦੇ ਨੇ।
ਹੂੰ-ਹੂੰ।
ਲੋਨ ਵਗੈਰਾ ਲੋਕ ਲੈ ਜਾਂਦੇ ਨੇ ਓਨਾਂ ਨੂੰ ਕੋਲ ਕਰਕੇ ਕਿਸ਼ਤ ਲਈ ਬੋਲਨਾ। ਔਰ ਜੈਸੇ ਕੀ ਕੋਈ ਲੋਕ ਬੈਂਕ ਵਿੱਚ ਆਂਦੇ ਨੇ ਓਨਾਂ ਨੂੰ ਫੋਮ ਫਿਲ ਨਈ ਕਰਨਾ ਆ ਰਿਆ ਓਨਾਂ ਦਾ ਫੋਮ ਫਿਲ ਕਰ ਦੇਨਾ। ਔਰ ਡਾਕੂਮੈਂਟਸ ਲਈ ਬੋਲਨਾ ਡਾਕੂਮੈਂਟਸ ਕੱਠੇ ਕਰਨਾ ਏਦਾਂ ਦੀ ਜੋਬ ਵੀ ਸਾਨੂੰ ਬੈਂਕ ਚ ਮਿਲ ਰਈ ਸੀ ਲੇਕਿਨ ਏ ਓਹੀ ਐ ਨਾ ਕੇ ਸਾਰਾ ਟਾਈਮ ਬੈਂਕ ਦੇ ਵਿਚ ਫਿਰ ਜਾਈਦਾ ਹੁੰਦਾ।
ਹਾਂ ਫੇਰ ਪੰਜ ਵਜੇ ਤੱਕ ਬੈਂਕ ਚ ਈ ਫਸੇ ਰਓ। ਨੌ ਤੋਂ ਪੰਜ ਹੁੰਦੀ ਆ ਨਾ ਬੈਂਕ ਦੀ, ਆਂਦੇ-ਆਂਦੇ ਵੱਧ ਜਾਂਦੇ ਆ।
ਹਾਂਜੀ-ਹਾਂਜੀ ਮੈਂ ਕੀਤੀ ਸੀ ਸਿਰਫ ਦੋ ਦਿਨ ਲਈ ਗਈ ਬੈਂਕ ਵਿੱਚ ਦੀ ਜੋਬ ਮੈਂ ਕੀ ਤੀ ਸੀ ਸਟਾਟ ਸਿਰਫ ਮੈਂ ਓਦੇ ਵਿੱਚ ਦੋ ਦਿਨ ਲਈ ਗਈ ਸੀ ਦੋ ਦਿਨ ਵਿੱਚ ਐਸ ਐਸ ਸੀ ਓ ਬੇਟਾ ਮੇਰਾ ਨਾ, ਮਤਲਬ ਓਨੂੰ ਐ ਹੁੰਦਾ ਸੀ ਕੇ ਮੰਮੀ ਸਕੂਲ ਗਈ। ਗਏ ਨੇ, ਇੱਕ ਡੇਢ ਵਜੇ ਆ ਆ ਜਾਨਗੇ ਓ ਨਾ ਇੱਕ ਡੇਢ ਵਜੇ ਦੇ ਬਾਦ ਰੋਨਾ ਸ਼ੁਰੂ ਕਰ ਦਿੰਦਾ ਸੀ, ਮੰਮਾ ਨੀ ਆਈ ਮੰਮਾ ਨੀ ਆਈ ਮੰਮਾ ਨੀ ਆਈ, ਤੇ ਓ ਉਸ ਚੱਕ ਕਰ ਚ ਫਿਰ ਮੈਂ ਮਤਲਬ ਦੋ ਦਿਨ ਗਈ ਤੀਸਰੇ ਦਿਨ ਮੈਂ ਨਈਂ ਗਈ। ਹਾਲਾਂਕਿ ਜੋਬ ਅੱਛੀ ਸੀ ਫਿਫਟੀਨ ਥਾਊਜੈਟ ਸੈਲਰੀ ਮਿਲ ਰਈ ਸੀ ਓਦੇ ਵਿੱ ਚ ਪੰਦਰਾਂ ਹਜ਼ਾਰ ਰੁਪਏ, ਸੈਲਰੀ ਵੀ ਅੱਛੀ ਮਿਲ ਰਈ ਸੀ।
ਹੂੰ-ਹੂੰ।
ਪਰ ਐ ਸੀ ਨਾ ਕੇ ਬੱਚੇ ਪਿੱਛੇ ਫਿਰ
ਬੱਚੇ ਛੋਟੇ ਐ ਨਾ ਬੱ ਬੱਚੇਆਂ ਨੂੰ ਵੀ ਦੇਖਨਾ ਹੁੰਦਾ ਏ ਜੇ ਬੱਚੇ ਵੱਡੇ ਹੋ ਜਾਨ ਫੇਰ ਬੰਦਾ ਜਿੱਦਾਂ ਮਰਜ਼ੀ ਕਰੇ। ਲੇਕਿਨ ਬੱਚੇ ਛੋਟੇ ਹੋਨ ਓਨਾਂ ਨੂੰ ਮਾਂ ਤੇ ਚਾਈਦੀ ਐ ਟੈਮ ਨਾਲ ਈ।
ਹਾਂਜੀ-ਹਾਂਜੀ। ਪੈਲਾਂ ਐਸਾ ਸੀ ਕੇ ਟੀਚਿੰਗ ਲਾਈਨ ਚ ਓਨਾਂ ਨੂੰ ਪਤਾ ਕਿ ਡੇਢ ਵਜੇ ਮੰਮੀ ਆ ਜਾਂਦੇ ਨੇ। ਫੇਰ ਓ ਓਨਾਂ ਨੂੰ ਲੱਗਿਆ ਕੀ ਸ ਸਾਢੇ ਪੰਜ ਹੋ ਗਏ ਛੇ ਹੋ ਗਏ ਮੰਮੀ ਹਾਲੇ ਤੱਕ ਨਈ ਆਏ ਫਿਰ ਉਸ ਤੋਂ ਬਾਦ ਮੈਂ ਤੀਸਰੇ ਦਿਨ ਗਈ ਨੀ, ਦੇਖੋ ਬੱਚੇ-ਬੱਚੇ ਪਰੇਸ਼ਾਨ ਉਸਦਾ ਹੋਨ ਉਸਦਾ ਕੀ ਫਾਇਦਾ
ਕੋਈ ਫਾਇਦਾ ਨੀ ਹੋਰ ਵੱਡੇ ਹੋ ਜਾਨਗੇ ਫਿਰ ਦੇਖ ਲੈਨ ਕੋਈ ਨੀ ਵਕੀਲ ਨ ਨੌਲੇਜ ਹੈਗੀ ਆਪਨੇ ਕੋਲ ਜਦੋਂ ਮਰਜ਼ੀ ਕਰ ਲੋ ਜੋਬ ਓਦਾ
ਹਾਂਜੀ-ਹਾਂਜੀ ਮਤਲਬ ਉਸ ਟਾਈਮ ਤੱਕ ਤੇ ਮੁਸ਼ਕਿਲ ਵੀ ਹੋਏਗਾ ਜੀ ਮਿਲਨਾ ਜੋਬ ਕਿਓਂਕਿ ਜਾਦਾ ਏਜਡ ਬੰਦੇ ਨੂੰ ਜੋਬ ਫਿਰ ਮੁਸ਼ਕਿਲ ਹੋ ਜਾਂਦੀ ਐ ਨਾ। ਜਿੱਦਾਂ ਕੀ ਬੱਚੇ ਅਗਰ ਵੱਡੇ ਵੀ ਹੋਨਗੇ ਤਦ ਤੱਕ ਤਾਂ ਅਸੀਂ ਬਜ਼ੁਰਗ ਈ ਹੋਜਾਂਗੇ।
ਨਈਂ-ਨਈਂ ਛੋਟਾ ਬੱਚਾ ਜਿੱਦਾਂ ਹੁਨ ਆ ਲਾਲ ਟੈਨਥ ਚ ਪੜਦਾ ਪਿਆ ਫਿਰ ਓਨੀ ਦੇਰ ਤੀਕ ਕਿੱਥੋਂ ਬਜ਼ੁਰਗ ਹੋ ਜਾਨਾ ਤੁਸੀਂ ਜੀ। ਛੋਟੇ-ਛੋਟੇ ਬੱਚੇ ਆ ਓ ਤਾਂ ਮਿਲ ਈ ਜਾਂਦੇ ਆ ਬਾਰ ਅਸਲ ਪੰਜਵੀਂ 'ਚ ਵੀ ਆ ਜਾਵੇ ਬੱਚਾ ਪੰਜਵੀਂ ਛੇਵੀਂ 'ਚ ਪੜ੍ਹਦਾ ਹੋਵੇ ਤਾਂ ਫਿਰ ਤੁਸੀਂ ਕਰ ਸਕਦੇ ਹੋ ਗੱਲ। ਤੇ ਫਿਰ ਸਮਝਦਾ ਚੀਜ਼ ਨੂੰ, ਫਿਰ ਥੋੜ੍ਹਾ ਆਪ ਨਾ ਸੰਭਾਲ ਲੈਂਦਾ ਆਪਣਾ ਆਪ ਵੀ ਥੋੜਾ ਬਹੁਤ। ਫਿਰ ਵੱਡਾ ਬੱਚਾ ਉਹਨੂੰ ਸਭ ਛੋਟੇ ਬੱਚਿਆਂ ਨੂੰ ਸੰਭਾਲ ਲੈਂਦਾ, ਥੋੜ੍ਹਾ ਹੈਲਪ ਕਰ ਲੈਂਦੇ ਆ। ਇੱਕ ਦੂਸਰੇ ਦੀ ਆਪਸ 'ਚ। ਘਰ ਦੇ ਬਾਕੀ ਬਜ਼ੁਰਗ ਹੈਗੇ ਨੇ ਉਹ ਹੈਲਪ ਕਰ ਦਿੰਦੇ ਆ ਬੱਚਿਆਂ ਦੀ।
ਹੈਂ ਜੀ।
ਘਰ ਚ ਮੈਂ ਕਿਹਾ ਫੇਰ। ਦਾਦੀ ਬਾਬਾ ਵੀ ਹੈਲਪ ਕਰਦੇ ਹੋਣੇ ਆ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ ਜੀ ਦਾਦੀ ਦਾ ਤੇ ਸਾਨੂੰ ਬਹੁਤ ਸਹਾਰਾ ਜੀ। ਦਾਦੀ ਤੇ ਇਹਨਾਂ ਦੇ ਬਹੁਤ ਅੱਛੇ ਨੇ, ਦਾਦੀ ਤਾਂ ਕਾਫੀ ਸਾਰਿਆਂ ਤੇ। ਦੇਖੋ, ਐਸਾ ਐ ਅਸੀਂ ਹੁਨੇ। ਜਿੱਦਾਂ ਜੋਬ 'ਤੇ ਜਾਂਦੇ ਆ, ਪਿੱਛੋਂ ਬੱਚਿਆਂ ਦੀ ਡਿਊਟੀ ਉਹਨਾਂ ਦੀ ਡਿਊਟੀ ਹੁੰਦੀ ਐ ਬੱਚਾ ਮਤਲਬ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਣਾ, ਬੇਸ਼ੱਕ ਆਟੋ 'ਤੇ ਲੈ ਕੇ ਆਂਦੇ ਨੇ ਲੇਕਿਨ ਗਰਮੀ ਤੇ ਹੈ ਈ ਐ। ਬੱਚਿਆਂ ਨੂੰ ਲੈ ਕੇ ਵੀ ਆਣਾ ਸਕੂਲ ਤੋਂ, ਔਰ ਫਿਰ ਉਹਨਾਂ ਦੀ ਡਰੈਸਿਸ ਵਗੈਰਾ ਉਤਾਰਨੀ। ਉਹਨਾਂ ਨੂੰ ਖਾਣਾ ਵਗੈਰਾ ਦੇਣਾ।
ਸਭ ਦਾਦੀ ਕਰਦੇ ਨੇ ਉਹਨਾਂ ਦੇ
ਕਰ ਈ ਲੈਂਦੇ ਹੋਣੇ ਆ। ਦੁਪਹਿਰੇ ਕਰ ਦਿੰਦੇ ਹੋਣੇ ਆ ਥੋੜਾ ਬੋਤਾ। ਹੈਲੋ ਹੈਲੋ। ਹੈਲੋ। ਹੈਲੋ ਹੈਲੋ, ਹੈਲੋ ਅਵਾਜ਼ ਨੀ ਆ ਰੀ?